ਹਾਂਜੀ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
ਕੀ ਹਾਲ ਚਾਲ ਨੇ
ਹਾਂਜੀ ਬਹੁਤ ਵਧੀਆ ਤੁਸੀਂ ਦੱਸੋ ਠੀਕ ਹੋ ਜੀ
ਹਾਂਜੀ ਵਧੀਆ ਠੀਕ ਠਾਕ ਉੱਠ ਗਏ ਸੋ ਗਏ
ਹਾਂਜੀ ਨੀ ਹੋਰ ਘਰੇ ਸਾਰੇ ਵਧੀਆ
ਹਾਂ ਸਭ ਵਧੀਆ ਜੀ ਸਭ ਠੀਕ ਠਾਕ ਅੱਜ ਤਾਂ ਲੇਟ ਉੱਠੇ ਲਾ ਦੋ ਸ ਹੋ ਕੇ ਤੁਸੀਂ ਮੈਂ ਸਵੇਰੇ ਮੈਸੇਜ ਕੀਤਾ ਸੀ ਗਰੁੱਪ ਦੇ ਵਿੱਚ ਕੋਈ ਉਹ ਲਾਈਵ ਵੀ ਨਹੀਂ ਆਇਆ ਸਵੇਰੇ ਅੱਜ ਸੈਚਡੇ ਸੀ ਮੈਂ ਥੜਾ ਸੰਡੇ ਸੀ ਤੇ ਘੁੰਮਣ ਨਿਕਲ ਗਿਆ ਮੋਰਨਿੰਗ ਵਾਕ ਤੇ ਹਜੀ ਉਹ ਡੇਲੀ ਸੈਚਡੇ ਸੰਡੇ ਜਾਈਦਾ ਵਾ ਫਿਰ ਬਾਕੀ ਵਰਕਿੰਗ ਡੇ ਦੇ ਵਿੱਚ ਔਖਾ ਹੋ ਜਾਂਦਾ ਵਾ
ਹਾਂਜੀ।
ਮਤਲਬ ਦੋ ਦਿਨ ਤਾਂ ਵੁੱਕ ਕਰ ਸਕਦੇ ਹਾਂ
ਹਮ-ਹਮ ਫਿਰ ਛੁੱਟੀ ਹੁੰਦੀ ਹੈ ਨਾ ਅਹ ਸੰਡੇ ਨੂੰ ਸਾਰਿਆਂ ਦੀ ਫਿਰ ਸਾਰੇ ਆਰਾਮ ਨਾਲ ਹੀ ਉੱਠਦੇ ਨੇ ਰੋਜ਼ ਦਾ ਜਿਵੇਂ ਚਲੋ-ਚਲੋ ਦ ਹੁੰਦੀ ਆ ਭੱਜ ਦੌੜ ਹੁੰਦੀ ਆ ਇੱਕ ਦਿਨ ਹੁੰਦਾ ਵਾ ਸਾਰੇ ਸੋਚਦੇ ਚਲੋ ਅਸੀਂ ਰੈਸਟ ਕਰੀਏ ਆਰਾਮ ਨਾਲ ਉੱਠੀਏ ਬਾਕੀ ਉੱਠ ਤਾਂ ਗਏ ਸੀ ਅਸੀਂ ਵੈਸੇ ਸਾਢੇ ਨੌ ਦਸ ਵਜੇ ਨਾਸ਼ਤਾ ਪਾਣੀ ਕਰਾਂਗੇ
ਜੇ ਨਾਸ਼ਤਾ ਪਾਣੀ ਕੀਤਾ ਹੀ ਨੀ
ਨਹੀਂ ਚਾਹੇ ਬਣਾ ਲਈ ਸੀ ਹੁਣ ਦੁਬਾਰਾ ਬਣਾਉਂਗੀ ਇੱਕ ਵਾਰੀ ਹੋਰ
ਕੋਈ ਹੋ ਇੱਕ ਵੱਜਣ ਨਾਲ ਹੈਗਾ ਜੀ ਹੁਣ ਬ੍ਰੇਕਫਾਸਟ ਅੱਜ ਤੋਂ ਸੰਡੇ ਵਾਕਈ ਤੁਸੀਂ ਬਹੁਤ ਲੇਟ ਕਰ ਦਿੰਦੇ ਹੋ
ਨਹੀਂ ਅਸੀਂ ਮਸ਼ੀਨ ਵੀ ਲਾਈਏ ਨਾ ਅਸੀਂ ਕੱਪੜੇ ਵੀ ਧੋਦੇ ਹਾਂ ਨਾਲ ਨਾਲ
ਅੱਛਾ ਅੱਜੇ ਮਤਲਬ ਮਲਟੀ ਵਰਕ ਚੱਲਦਾ ਹੈ ਤੁਹਾਡਾ ਸੰਡੇ ਵਾਲੇ ਦਿਨ
ਜੀ ਤੇ ਮਸ਼ੀਨ ਲਾਈ ਆ ਕੱਪੜੇ ਚ ਹੋਰ ਜ ਤੁਹਾਡਾ ਨਾਸ਼ਤਾ ਪਾਣੀ ਹੋ ਗਿਆ
ਹਾਂਜੀ ਸਾਡਾ ਤਾਂ ਕਦੋਂ ਦਾ ਨਾਸ਼ਤਾ ਪਾਣੀ ਹੋ ਚੁੱਕਿਆ ਵਾ ਸੀ ਤਾਂ ਨੌ ਵਜੇ ਕਰ ਲਿਆ ਸੀ
ਅੱਛਾ ਜੀ
ਅੱਜ ਵੈਸੇ ਮੈਂ ਤਾਂ ਰਾਈਸ ਨਾਲ ਉਹ ਖਾਦੇੇ ਆ ਵਾਈਟ ਚਣੇ ਨਾ
ਅੱਛਾ ਅੱਛਾ ਜੀ ਬਹੁਤ ਟੇਸਟੀ ਲੱਗਦਾ ਹੈ ਉਹ ਤਾਂ
ਹਾਂਜੀ ਅੱਜ ਫਿਰ ਅੱਜ ਉਹੀ ਖਾਧੇ ਵੀ ਤੇ ਭਾਬੀ ਹਨਾਂ ਨੇ ਬਣਾ ਕੇ ਰੱਖੇ ਹੋਏ ਸੀ ਬਾਹਰ ਲੋਕ ਆ ਕੇ ਉਹ ਕਰਕੇ ਆਇ ਪਹਿਲਾਂ ਚਾਹ ਪੀਤੀ ਉਹ ਤੋਂ ਬਾਅਦ ਫਿਰ
ਹਮ ਹਮ
ਹੂੰ ਰਾਈਸ ਮ ਭੁੱਖ ਲੱਗੀ ਹੋਈ ਬਹੁਤ ਤੇਜ਼ ਚੋ ਰਾਈ ਹੀ ਖਾ ਲੈਂਦੇ ਹ ਜਾਂ ਰਾਈਸ ਬਣੇ ਹੋਏ ਹੈ ਤਾਂ
ਸਹੀ ਕੀਤਾ ਜੀ ਵਾਈਟ ਚਨ ਦੇ ਨਾਲ ਰਾਈਸ
ਜੀ ਮੈਮ ਜੀ ਬਿਲਕੁਲ ਉਹ ਤੁਸੀਂ ਕੀ ਬਣਾ ਲੈਂਦੇ ਅੱਜ ਫਿਰ ਲੰਚ ਦੇ ਵਿੱਚ
ਅਸੀਂ ਦੇਖਾਂਗੇ ਜਾਂ ਆਲੂ ਦੇ ਪਰਾਂਠੇ ਬਣਾਵਾਂਗੇ ਜਾਂ ਆਲੂ ਪੂਰੀ ਬਣਾਵਾਂਗੇ ਕੁਛ ਤਾਂ ਸਪੈਸ਼ਲ ਬਣਾਵਾਂਗੇ
ਆਈਸ ਕਿੱਥੇ ਬਣਾਉਂਗੇ ਸੰਡੇ ਹਨਾ ਅੱਜ ਤੁਹਾਡੇ ਬੇਬੀ ਸੁੱਤਾ ਤੁਹਾਡਾ ਜੀ
ਹਾਂਜੀ ਹੁਣ ਇਹ ਸੁੱਤਾ ਵਾ
ਓਖੇ ਆਓ ਘਰ ਦੇ ਕੰਮ ਚੱਲ ਰਿਹਾ ਤੁਹਾਡੇ ਨਾ ਜਦੋਂ ਤੂੰ ਸੁੱਤਾ ਵਿਚਾਰਾ ਉਦੋਂ ਮੁਸ਼ਕਾਈ ਜੀ
ਹਾਂਜੀ ਹੋਰ ਸੁਣਾਓ ਜੀ
ਹਾਂਜੀ, ਵਧੀਆ- ਵਧੀਆ। ਠੀਕ- ਠਾਕ। ਮੈਂ ਕੇ ਰਿਆ, ਜਦੋਂ ਬੱਚਾ ਸੁੱਤਾ ਹੋ, ਤੋ ਬੰਦਾ, ਘਰ ਦਾ ਕੰਮ ਨਬੇੜ ਲਵੇ, ਹਨਾ। ਜਲਦੀ- ਜਲਦੀ, ਜਦੋਂ ਬੇਬੀ ਉੱਠ ਜਾਂਦਾ ਜੀ, ਉਦੋਂ ਫੇਰ ਔਖਾ ਹੋ ਜਾਂਦਾ ਵਾ।
ਹਾਂਜੀ, ਇਸੇ ਹੀ ਹੈ। ਉਹ, ਤਾਂ। ਮੈਂ ਕਿਹਾ ਧੁੱਪ ਨਿਕਲੀ ਅੱਜ
ਓਏ ਹੀ, ਬਹੁਤ ਧੁੱਪ ਨੇ ਸਾਡੇ ਇੱਥੇ। ਸਵੇਰੇ ਮੀਂਹ, ਪਿਆ ਸੀ। ਮੀਹ ਪੈ ਕੇ। ਹੁਣ, ਹੁਣ ਧੁੱਪ, ਨਿਕਲ ਗਈ।
ਹੂੰ।
ਹੈਲੋ।
ਹਾਂ ਬੋਲੋ
ਮੈਂ ਕਿਹਾ ਸਾਡੇ ਪਹਿਲਾਂ, ਮਤਲਬ ਸਵੇਰੇ ਮੀਂਹ ਪੈ ਗਿਆ। ਉਹ ਮੀਂਹ ਪੈਣ ਤੋਂ ਬਾਅਦ, ਹੁਣ ਧੁੱਪ ਨਿਕਲ ਗਈ ਆ।
ਅੱਛਾ ਜੀ।
ਹੁਣ, ਕਿੰਨੀ ਜ਼ਿਆਦਾ, ਹੁੰਮਸ ਹੋ ਗਈ। ਇੱਕਦਮ ਹੀ ਨਾ, ਬਹੁਤ ਜ਼ਿਆਦਾ।
ਏਦਾਂ ਹੀ ਹੁੰਦੀ ਹੈ। ਮੀਂਹ ਪੈ, ਕੇ ਜਿਹੜੇ ਧੁੱਪ। ਨਿਕਲਦੇ ਨਾ ਫੇਰ, ਮੌਸਮ ਸਹੀ ਤਾਂ ਨੀ ਹੁੰਦਾ। ਗਰਮੀ ਓਨੀ ਹੈ। ਗਰਮੀ ਐਨੀ, ਵੱਧ ਦੀ ਹੀ, ਜਾਂਦੀ ਹੈ।
ਵਧੀ ਜਾਂਦੀ ਹੈ। ਮੈਨੂੰ ਲੱਗਦਾ ਅਗਸਤ ਮਹੀਨੇ, ਤੱਕ ਤਾਂ ਬਹੁਤ ਬੁਰਾ, ਹਾਲ ਹੋ ਜਾਣਾ। ਬਹੁਤ ਹੀ, ਜਿਆਦਾ।
ਅਗਸਤ ਚ ਤਾਂ ਬਹੁਤ ਗਰਮੀ ਹੁੰਦੀ ਆ। ਇਹ ਦੇਖਿਓ ਸਤੰਬਰ, ਅਕਤੂਬਰ ਤੱਕ ਇੱਦਾਂ ਹੀ ਰਹੂ।
ਜੀ, ਜੀ- ਜੀ ਬਿਲਕੁਲ, ਸਹੀ ਗੱਲ ਕਰਹਿ ਰਹੇ ਹੋ।
ਹੂੰ।
ਬਹੁਤ ਹੀ ਮਤਲਬ, ਗੰਦੇ ਦਿਨ ਲੱਗਦੇ ਆ। ਅਗਸਤ ਮਹੀਨੇ ਦਾ, ਮੈਨੂੰ ਬਹੁਤ ਹੀ, ਗੰਦਾ ਲੱਗਦਾ ਵਾ।
ਹਾਂ। ਉਹਦੇ ਚ, ਗਰਮੀ ਨਾ, ਥੋੜੀ ਚਿਪ- ਚਿਪ ਵਾਲੀ ਹੁੰਦੀ ਐ।
ਹਾਂ, ਉਹੀ ਗੱਲ ਹੈ ਨਾ। ਨਾ, ਬੰਦਾ ਬਿਲਕੁਲ ਜੀ। ਨਾ ਬੰਦਾ ਕੁੱਝ ਖਾ ਸਕਦਾ, ਨਾ ਪੀ ਸਕਦਾ। ਨਾ ਬੰਦਾ ਸੋ ਸਕਦਾ, ਹਨਾ। ਨਾਤੇ, ਨਾ ਨਾਤੇ ਇੱਕ ਬਰਾਬਰ ਹੀ ਹੈ। ਬੰਦਾ ਨਾਲੋਂ, ਫੇਰ ਉਦੇ ਹੀ ਮਿੰਟੋ- ਮਿੰਟ। ਘਰੋਂ ਬਾਹਰ ਨਿਕਲੋ ਤੁਸੀਂ, ਘਰੋਂ ਬਾਹਰ ਨਹੀ ਜਾ ਸਕਦੇ। ਕਿਤੇ ਕੰਮ।
ਬਹੁ ਤਾਂ, ਹੁਣੇ ਤਾਂ, ਅਗਸਤ ਤੋਂ ਬਾਅਦ ਤਾਂ। ਇਹ ਹੁੰਦਾ, ਜਿਵੇਂ ਫੈਸਟੀਵਲ, ਨੇੜੇ ਲੱਗ ਜਾਂਦੇ ਨੇ। ਜਿਵੇਂ ਹੁਣ, ਰੱਖੜੀ ਲੱਗ ਗਈ। ਹਾਂਜੀ। ਜਨਮ- ਅਸ਼ਟਮੀ ਆ ਗਈ। ਫੇ ਉਹ ਦੀਵਾਲੀ ਆ ਗਈ, ਦੁਸਹਿਰਾ ਆ ਗਿਆ। ਕ੍ਰਿਸਮਸ। ਆ ਗਿਆ। ਇਹ ਤਾਂ ਫੇਰ ਨੰਗਦੇ ਹੀ, ਚਲੇ ਜਾਂਦੇ। ਆ ਵਾਲੇ ਮਹੀਨੇ ਤਾਂ।
ਹਾਂ, ਫੈਸ ਫੈਸਟੀਵਲ ਦੇ ਸੀਜ਼ਨ, ਜਿਹੜੇ ਮੰਥ ਹੁੰਦੇ ਆ। ਉਹ ਵਧੀਆ ਹੁੰਦੇ ਆ, ਨਾਲੇ ਠੰਡੇ। ਜਿਵੇਂ ਸਤੰਬਰ ਤੋਂ ਬਧ, ਸਤੰਬਰ ਤੋਂ ਲੈ ਕੇ, ਅਪ੍ਰੈਲ ਤੱਕ ਤਾਂ, ਬਹੁਤ ਸਹੀ ਰਹਿੰਦਾ ਵਾ। ਇਹ ਟਾਈਮ ਪੀਰੀਅਡ, ਸਭ ਤੋਂ ਬੈਸਟ ਆ ਜੀ। ਇਹ, ਟਾਈਮ ਪੀਰੀਅਡ, ਸਭ ਤੋਂ ਵਧੀਆ।
ਹਾਂਜੀ। ਹੁਣ ਤੁਸੀਂ, ਬਾਹਰ ਆਏ ਹੋ ਜੀ।
ਨਹੀਂ ਮੈਂ ਬਾਹਰ ਨੀ। ਮੈਂ ਤ ਆਪਣੀ ਗਲੀ ਚ ਬੈਠਾ ਸੀ। ਲੈਟ ਗਈ ਹੋਈ ਸੀ। ਤੇ ਉਹ ਵੀ ਤੁਹਾਨੂੰ, ਦੱਸਣਾ ਕਿ, ਗਰਮੀ ਚ ਤੇ, ਬਹੁਤ ਔਖਾ ਹੋ ਜਾਂਦਾ। ਹਨਾ। ਹੁਣੇ ਉੱਠਿਆ ਸੀ। ਮੈਂ ਕਿਹਾ ਲਾਈਟ ਹੈਗੀ ਆ ਬੈਠੇ ਸੀ। ਥੋੜੀ ਦੇਰ ਬੈਠੇ ਰਹੇ, ਫੇਰ ਲਾਈਟ ਚਲੀ ਗਈ ਆ।
ਜਿਵੇਂ ਹੁਣ, ਵਿਕੇਸ਼ ਇਹ ਤਾਂ ਵੋਕੇਸ਼ਨ ਹੈ, ਜਿਵੇਂ। ਛੁੱਟੀਆਂ, ਪਈਆਂ ਹੋਈਆਂ ਬੱਚਿਆਂ ਦੀ ਵੀ, ਸਕੂਲਾਂ ਦੀ। ਸਾਰੇ ਜਿਵੇਂ, ਪਹਾੜਾਂ ਵੱਲ ਨੂੰ, ਜਾਂਦੇ ਨੇ। ਘੁੰਮਣ। ਸੋਚਦੇ ਚੱਲੋ ਅਸੀਂ, ਸਾਰ- ਪੰਜ ਦਿਨ ਰਹਿ ਆਈਏ। ਛੁੱਟੀਆਂ ਘੱਟ ਆਈਏ ਪਹਾੜਾਂ ਚ, ਜਾ ਕੇ।
ਜਿਹੜੇ ਮੰਥ ਹੁੰਦੇ ਜੇ, ਬਰਸਾਤਾ ਹੀ, ਬਹੁਤ ਹੁੰਦੀਆਂ ਨੇ, ਬੜਾ ਰਿਸਕੀ ਜਿਹਾ।
ਰਿਸਕ ਤਾਂ ਹੁੰਦਾ ਹੀ ਹੈ। ਰਿਸਕ ਤਾਂ ਹੁੰਦਾ ਹੀ, ਤਾਂ ਗੱਲ ਸਹੀ ਆ। ਪਰ ਰਿਸਕ ਚ, ਨੀ ਜਾਣਾ। ਜਾਣਾ ਹੀ ਹੈ ਛੁੱਟੀਆਂ ਚ ਜਿਨੂੰ ਹੁੰਦਾ ਹਾਂ ਅਸੀਂ ਜਾਈਏ ਘੁੰਮਣ ਫਿਰਨ ਮੇਲੇ ਕੋਈ ਕੋਈ ਆਪਣੇ ਨਾਨਕੇ ਚਲਾ ਜਾਂਦਾ ਹੈ ਕੋਈ ਭੂਆ ਘਰੇ ਕੋਈ ਮਾਸੀ ਘਰੇ
ਹਾਂਜੀ
ਇਦਾਂ ਹੀ ਛੁੱਟੀਆਂ ਨਿਕਲ ਜਾਂਦੀ ਬੱਚਿਆਂ ਦੀ ਤਾਂ
ਇਹ ਤਾਂ ਗੱਲ ਹੈ
ਹੁਣ ਤਾਂ ਖੁੱਲ ਗਏ ਹੋੁਣੇ ਸਕੂਲ ਜਾਂਦੇ
ਸਕੂਲ ਬੱਚਿਆਂ ਦੇ ਹੁਣ ਸਟਾਰਟ ਹਾਂਜੀ ਸਟਾਰਟ ਹੋ ਗਏ ਬੱਚੇ ਦੇ ਸਕੂਲ ਹੁਣ ਬੱਚੇ ਵੀ ਤੰਗ ਹੋਇਆ ਕਰਨ ਤੇ ਗਰਮੀ ਦੇ ਵਿੱਚ
ਹੋਰ ਕੀ ਇੰਨੇ ਭਾਜੀ ਭਾਜੀ ਬੈਗ
ਹੁਣ ਦੇਖਲੋ ਮੈਂ ਤੁਹਾਡੇ ਨਾਲ ਇੱਥੇ ਗੱਲ ਕਰਨਾ ਬਾਹ ਬਹਿ ਕੇ ਗਲੀ ਦੇ ਵਿੱਚ ਪਸੀਨੋ ਪਸੀਨੀ ਹੋ ਗਿਆ ਇੰਨੀ ਸੈਟਿੰਗ ਆ ਗਈ ਆ ਇੰਨੀ ਹੁੰਮਸ ਹੋਈ ਪਈ ਹੈ ਇੰਨੀ ਹੀਟ ਨਿਕਲਦੀ ਪਈ ਰਾਤੀ ਦੇਖ ਲਓ
ਇੱਕ ਵਾਰੀ ਚੰਗੀ ਤਰ੍ਹਾਂ ਹਾਂਜੀ ਕੰਟੀਨਿਊ ਨੂੰ ਪੈ ਜਾਵੇ ਨਾ ਜਿਵੇਂ ਦਿਨ ਰਾਤ ਫਿਰ ਮੌਸਮ ਜਾ ਕੇ ਤੇ ਫਰਕ ਲੱਗੂਗਾ ਫਿਰ ਥੋੜਾ ਠੰਡਾ ਹੋਊਗਾ ਹੁਣ ਤਾਂ ਹੁਣੇ ਵੀ ਇਹੋ ਚਲੀ ਜਾਂਦੇ ਨੇ
ਮ ਵੀ ਕਹਿ ਲਗਾਤਾਰ ਕੰਟੀਨਿਊ ਮੀਂਹ ਪੈ ਜਾਵੇ ਨਾ ਪੰਜ ਛੇ ਘੰਟੇ ਇਦਾਂ ਵੀ ਨਹੀਂ ਪੈਂਦਾ ਨਾ ਹੁਣ ਇਹ ਅੱਧਾ ਘੰਟਾ ਘੰਟਾ ਮਤਾ ਮੀਂਹ ਪੈਂਦਾ ਘੰਟਾ ਵੀ ਨਹੀਂ ਬੰਦਾ ਪ੍ਰੋਪਰ ਤੇ ਪੰਦਰਾਂ ਵੀਹ ਮਿੰਟ ਬਾਅਦ ਮੌਸਮ ਪਤਾ ਧੁੱਪ ਨਿਕਲ ਜਾਂਦੀ ਆ ਫਿਰ ਪਾਣੀ ਧਰਤੀ ਨੂੰ ਜਿੰਨੀ ਪਾਣੀ ਦੀ ਲੋੜ ਹੁੰਦੀ ਆ ਧਰਤੀ ਨੂੰ ਜਿਹਨੂੰ ਪਾਣੀ ਦੀ ਲੋੜ
ਹੂ ਹੂ,,, ਹੋਰ ਕੀ ਹੋਰ ਹਾਂਜੀ ਹੋਰ ਕੀ ਬੱਚੇ ਕੀ ਕਰ ਰਹੇ ਨੇ
ਬੱਚੇ ਤਾਂ ਅੱਜ ਹੁਣੇ ਬੱਚੇ ਸੁੱਤੇ ਪਏ ਸੀ ਥੋੜੇ ਤੋਂ ਸੋ ਕੇ ਹੱਟੇ ਹੁਣ
ਹੁਣ ਸੋ ਕੇ ਉੱਠਿਆ
ਉਹ ਵੀ ਹਾਂਜੀ ਉਹਨਾਂ ਦੀ ਮੰਮੀ ਤੁਹਾਨੂੰ ਪਤਾ ਘਰੇ ਅੱਜ ਸੰਡੇ ਆ ਤਾ ਫਿਰ ਸਾਰੇ
ਹਾਂਜੀ ਇਹ ਤਾਂ ਹੂ ਹੂ
ਤੇ ਫਿਰ ਉੱਠਣਾ ਉਹਨਾਂ ਨੇ ਉੱਠ ਕੇ ਫਰੈਸ਼ ਫਰੈਸ਼ ਕਰਾਵਾਂਗੇ ਤੇ ਨਾਸਤਾ ਕਰਾਵਾਂਗੇ ਉਹਨਾਂ ਨੂੰ ਬੱਚਾ ਦੇਖ ਤੁਹਾਨੂੰ ਪਤਾ ਕੋਈ ਫਿਕਸ ਟਾਈਮ ਨਹੀਂ ਹੁੰਦਾ ਜੀ ਕਦੋਂ ਉਹਨਾਂ ਨੇ ਸੋਚਿਆ ਉਠ ਜਾਣਾ ਹੁੰਦਾ ਕੋਈ ਫਿਕਸ ਟਾਈਮ ਨਹੀਂ ਕਿਆ
ਹਾਂਜੀ ਉਹਨਾਂ ਨੇ ਵੱਖਰੇ ਪਏ ਖੇਡੋਗੇ ਧੂਲੇ ਵੇ
ਜੀ ਜੀ ਜੀ ਬਿਲਕੁਲ
ਬੱਚਿਆਂ ਵਾਲੀ ਲਾਈਫ ਬਹੁਤ ਸਹੀ ਆ ਆਪਣੀ ਮਰਜ਼ੀ ਨਾਲ ਉਥੋਂ ਘੁੰਮੋ ਫਿਰ ਉਹ ਨਾਲ ਭੈਣ ਜੀ ਇਹੀ ਹੁੰਦਾ
ਆਪਾਂ ਬਿਲਕੁਲ ਟੈਸ਼ਨ ਫਰੀ ਹੁੰਦੀ ਹੈ ਜੀ ਬਿਲਕੁਲ
ਇਹਨਾਂ ਨੂੰ ਕਿਸੇ ਚੀਜ਼ ਦੀ ਟੈਸ਼ਨ ਨਹੀਂ ਹੁੰਦੀ ਕੀ ਕਰਨਾ ਕਿੱਦਾਂ ਦਾ ਕਰਨਾ ਕਿਉਂ ਕਰਨਾ
ਦੇਖੋ ਜੀ ਇੱਕ ਬਚਪਨ ਹੋ ਗਿਆ ਇਕ ਸਕੂਲ ਟਾਈਮ ਉਹ ਕੋਲਜ ਟਾਈਮ ਇਹ ਸਭ ਤੋਂ ਬੈਸਟ ਇਹ ਲਾਈਫ ਦੇ ਬੈਸਟ ਮੂਮੈਂਟ ਹੁੰਦੇ ਨੇ ਬੈਸਟ ਤੇ ਉਸ ਤੋਂ ਬਾਅਦ ਤਾ ਫਿਰ ਦੇਖੋ ਜੀ ਤੁਹਾਨੂੰ ਪਤਾ ਆਫਟਰ ਮੈਰਿਜ ਤੇ ਰਿਸਪਾਂਸੀ ਬਿਲਿਟੀ ਵੱਧ ਜਾਂਦੀ ਨੋ ਜੋਬ ਕਰਨੀ ਫੈਮਲੀ ਦੇਖਣੀਆਂ ਮਤਲਬ ਬਹੁਤ ਚੀਜ਼ਾਂ ਵੇ
ਹਾਂਜੀ ਰਿਸਪੋਂਸੀ ਬਿਲਟੀ ਆ ਜਾਂਦੀ ਮੁੰਡੇ ਦੇ ਵੀ ਕੁੜੀ ਤੇ ਵੀ
ਹਾਂਜੀ
ਜਿੰਮੇਵਾਰੀ ਪੈ ਜਾਂਦੀ ਹੈ
ਫਿਰ ਬੱਚੀ ਫਿਰ ਤੁਹਾਨੂੰ ਪਤਾ ਆਫਟਰ ਮੈਰਿਜ ਤਾਂ ਫਿਰ ਇਹ ਬੇਬੀ ਵਗੈਰਾ ਹੋ ਜਾਂਦੇ ਨੇ ਤੇ ਫਿਰ ਉਹ ਜਦ ਰਿਸਪੋਂਸਬਿਲੀਟੀ ਵਧ ਜਾਂਦੀ ਫਿਰ ਆਪਣੀ ਮਤਲਬ ਲਾਈਫ ਬੰਦੇ ਬੱਚੇ ਬੰਦੇ ਸੀ
ਕੁੜੀ ਦੀ ਸਗੋਂ ਜਿਆਦਾ ਹੁੰਦੀ ਐ, ਕਿਉਂਕਿ ਉਨ ਸਿਰਫ ਬੱਚੇ ਨੂੰ ਵੇਖਣਾ ਘਰ ਬਾਰ ਸਾਂਭਣਾਂ, ਇਹ ਚੀਜ ਹੁੰਦੀ ਐ। ਜੇ ਬ ਜਿਨਾਂ ਨੂੰ ਚਲੋ ਜਿਆਦਾ ਹੀ ਐਮਰਜੈਂਸੀ ਉਹ ਕਰਦੇ ਨੇ ਬਾਹਰ ਚਲੇ ਜਾਂਦੇ ਨੇ ਜਿਨਾ ਦਾ ਸਰਦੈ ਉਹ
ਹਾਂਜੀ ਪਰ ਦੂਜੀ ਗੱਲ ਇਹ ਵੀ ਨਾ ਦੇਖੋ ਜੀ ਬੱਚੇ ਨਾ ਫਿਰ ਬੱਚਾ ਹੀ ਬਣਨਾ ਪੈਂਦਾ ਵਾ ਮਾਂ ਵਾਸਤੇ ਤਾਂ ਬਹੁਤ ਔਖਾ ਹੋਇਆ
ਜਿੰਨਾ ਹੋ ਸਕੇ ਮਾਂ ਨੂੰ ਆਪਣੇ ਆਪ ਹੀ ਧਿਆਨ ਰੱਖਣਾ ਚਾਹੀਦਾ ਦੂਸਰੇ ਤੇ ਡਪੈਂਡ ਨਹੀਂ ਰਹਿਣਾ ਚਾਹੀਦਾ
ਨਹੀਂ ਰਹਿਣਾ ਚਾਹੀਦਾ
ਅੱਜ ਦੇ ਟਾਇਮ ਇਹ ਨਈਂ ਹੈਗਾ, ਜਿੰਨਾ ਅਸੀਂ ਹੀ ਉਹਦੀ ਕੇਅਰ ਕਰਨੀ ਚਾਹੀਦੀ ਆ ਮਾਂ ਨੂੰ ਦੇ ਮਾਂ
ਹਾਂਜੀ ਬਿਲਕੁਲ ਕੋਈ ਫੈਮਲੀ ਨਹੀਂ ਹੋਈ ਗੇਅਰ ਕਰੇ ਤਾਂ ਵਧੀਆ ਰਹੂਗਾ ਜੀ
ਹੁਣ ਜੇ ਅਸੀਂ ਕਿਸੇ ਅਨਨੋਨ ਪਰਸਨ ਨੂੰ ਕਹਿ ਦਈ, ਲਾਇਕ ਕੇਅਰ ਟੇਕਰ
ਹਾਂ ਕੇਅਰ ਟੇਕਰ ਜਿਵੇਂ ਅਸੀਂ ਮੇਡ ਵਗੈਰਾ ਘਰੇ ਰੱਖ ਲੈਂਦੇ ਆਂ ਨਹੀਂ ਕਰ ਸਕਦੇ ਜੀ। ਕੋਈ ਵੀ ਨਹੀਂ ਕਰਦਾ ਜੀ ਨਾਲੇ ਉਹਨਾਂ ਦਾ ਕਿੱਦਾਂ ਵਾ, ਕੀ ਨੇਚਰ ਆ। ਕੀ ਆ, ਕਿੱਦਾਂ ਦਾ ਸਿਸਟਮ ਆ ਪਤਾ ਨੀ ਹੁੰਦਾ ਨਾ ਜੀ ਆਪਣੇ ਬੱਚੇ ਤੁਸੀਂ ਆਪ ਕਿ ਅਗਰ ੳਹ ਵਧੀਆ ਰਹਿੰਦਾ ਵਾ
ਹਾਂਜੀ ਜ ਇਹੀ ਗੱਲਾਂ ਨਾ ਮੈਨੂੰ ਬਹੁਤ ਧਿਆਨ ਰੱਖਣਾ ਪੈਂਦਾ ਵ ਬੱਚਿਆਂ ਦਾ ਹੁਣ ਸਾਨੂੰ ਪਤਾ ਮੇਰੇ ਬੱਚਿਆਂ ਨੇ ਕਦੋਂ ਖਾਣੈ ਕਦੋਂ ਉਹ ਕਿਉਂ ਰੋ ਰਿਹਾ ਹੈ। ਹੌਲੀ, ਹੌਲੀ ਮੈਨੂੰ ਪਤਾ ਲੱਗ ਜੇਗਾ। ਹੁਣ ਜੇ ਆਪਾਂ ਕੋਈ ਹੋਰ ਰੱਖ ਲਾਂਗੇ ਉਹਨੂੰ ਨਹੀਂ ਇੱਕਦਮ ਪਤਾ ਲੱਗਣਾ ਇਹ ਚੀਜ਼। ਮਾਂ ਦਾ, ਮਾਂ ਦਾ ਦਿਲ ਤਾ ਮਾਂ ਦਾ ਹੀ ਹੁੰਦਾ। ਹਾਂਜੀ। ਮੇਰਾ ਬੇਬੀ ਜਦੋਂ ਰੋਏਗਾ, ਓਦਾਂ ਥੱਲੇ ਖੇਡੂਗਾ ਆਪਣੀ ਬੂਆ ਕੋਲ, ਦਾਦੀ ਕੋਲ, ਦਾਦੂ ਕੋਲ ਪਰ ਜਦੋਂ ਇਨੇ ਰੋਣੈ ਇਹਨੇ ਸਿੱਧਾ ਮੇਰੇ ਕੋਲ ਆਣੈ। ਕਿਸੇ ਤੋਂ ਚੁੱਪ ਨੀ ਹੁੰਦਾ ਫਿਰ ਹਾਂਜੀ।
ਤਹ ਕੱਪੜੋ, ਕੱਪੜੇ ਵਾਸ਼ ਕਰ ਲਏ ਤੁਸੀਂ
ਨਹੀਂ ਜੀ ਹਜੇ ਤੇ ਲਾਈ ਆ ਮਸ਼ੀਨ ਕ
ਅੱਛਾ, ਮਸੀ਼ਨ ਹੁਣ ਸਟਾਰਟ ਕੀਤੀ ਓਕੇ, ਓਕੇ। ਠੀਕ ਹੈ ਜੀ, ਠੀਕ ਹੈ ਚਲੋ ਤੁਸੀਂ ਕਰ ਲਉ ਕੱਪੜੇ ਵੋਸ਼ ਵਗੈਰਾ ਠੀਕ ਹੈ ਜੀ। ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ 'ਸਤਿ ਸ਼੍ਰੀ ਅਕਾਲ' ਜੀ।
ਓਕੇ ਜੀ।
ਉਹ